ਹੈਲੋ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਹੋਰ ਜੀ ਕੀ ਹਾਲ ਚਾਲ ਨੇ?
ਵਧੀਆ ਤੁਸੀਂ ਕਿਵੇਂ ਹੋ?
ਮੈਂ ਵੀ ਵਧੀਆ ਜੀ, ਹੋਰ ਘਰ ਪਰਿਵਾਰ ਸਭ ਵਧੀਆ।
ਹਾਂਜੀ, ਸਭ ਵਧੀਆ, ਤੁਆਡੇ ਘਰ ਸਭ ਠੀਕ।
ਅ-ਈ ਬਾਲ ਬੱਚੇ
ਹਾਂਜੀ ਸਭ ਠੀਕ।
ਛੁੱਟੀਆਂ ਪੈ ਗੀਆਂ ਬੱਚਿਆਂ ਦੀ
ਹਾਂਜੀ, ਛੁੱਟੀਆਂ ਪੈ ਗਈਆ, ਗਰਮੀ ਵੀ ਬਹੁਤ ਹੋ ਗਈ ਹੈ ਇੱਧਰ।
ਅੱਛਾ, ਤੁਹਾਡੇ ਉੱਥੇ ਗਰਮੀ ਪੈਂਦੀ ਐ।
ਹਾਂਜੀ ਪੈਂਦੀ ਐ, ਇੱਧਰ ਵੀ ਪੈਂਦੀ ਐ। ਓਧਰ ਹੈਗੀ ਐ ਗਰਮੀ।
ਇਧਰ ਹ-ਅੱਜ ਬਾਰਿਸ਼ ਆਈ ਸੀ, ਬੜਾ ਅੱਛਾ ਮੌਸਮ ਹੋ ਗਿਆ ਸੀ, ਰੋਮਾਂਟਿਕ ਮੌਸਮ ਹੋ ਗਿਆ ਅੱਜ ਤੇ ਏ ਸੀ ਵੀ ਚਲਾਵਾਂਗੇ। ਐ ਵੀ ਪੱਖੇ ਥੱਲੇ ਈ ਵਧੀਆ ਹਵਾ ਲੱਗੇਗੀ। ਹੋਰ ਤੁਆਡਾ ਵਿਆਹ ਹੋ ਗਿਆ ਜੀ।
ਨਹੀਂ ਹਜੇ ਨਹੀਂ ਹੋਇਆ।
ਅੱਛਾ, ਕਦੋਂ ਹੋਏਗਾ।
ਅਜੇ ਟਾਈਮ ਹੈਗਾ, ਮੇਰੇ ਵਿਆਹ ਨੂੰ।
ਅੱਛਾ। ਮੁੰਡਾ ਮੰਡਾ ਲਭ ਲਿਆ ਤੁਸੀ, ਨਹੀਂ। ਮੇਰਾ ਰਿਸ਼ਤਾ ਹੋ ਗਿਆ, ਵਿਆਹ ਹੋਣਾ ਮੇਰਾ।
ਅੱਛਾ।
ਤੁਆਡੇ ਆਸਤੇ ਮੁੰਡਾ ਲੱਭ ਲਿਆ, ਤੁਆਡੇ ਘਰ ਦਿਆਂ ਨੇ।
ਹਾਂਜੀ ਲੱਭ ਲਿਆ ਹੋਇਆ ਐ।
ਅੱਛਾ ਰਿਸ਼ਤਾ ਹੋ ਗਿਆ ਤੁਆਡਾ।
ਹਾਂਜੀ ਹੋ ਗਿਐ।
ਅੱਛਾ ਜੀ। ਤੁਅਡਾ ਫਿਰ ਲਵ ਮੈਰਿਜ ਜਾਂ ਅਰੇਂਜ ਮੈਰਿਜ? ਅੱਛਾ ਜੀ, ਮੁੰਡਾ ਪਸੰਦ ਐ ਤੁਆਨੂੰ?
ਹਾਂਜੀ ਪਸੰਦ ਐ।
ਅੱਛਾ, ਤੁਸੀਂ ਆਪ ਪਸੰਦ ਕੀਤਾ ਜਾਂ ਤੁਆਡੇ ਘਰਦਿਆਂ ਨੇ ਦਿਖਾਇਆ ਸੀ ਮੁੰਡਾ?
ਮੇਰੇ ਘਰ ਦਿਆਂ ਨੇ ਦਸਿਆ ਸੀ।
ਅੱਛਾ। ਸ਼ਰੀਫ ਮੁੰਡਾ ਯਾਂ ਐਂਵੀ? ਸੋਣਾ ਵੀ ਐ, ਸੋਣ-ਸੋਹਣਾ ਵੀ ਐ? ਸੋਹਣਾ ਵੀ ਐ, ਐਵੀਂ ਲੱਲੂ ਪੰਜੂ ਐ? ਲਲੂ ਪੰਜੂ ਐ, ਸਮਝ ਗਿਆ ਮੈ ਲਲੂ ਪੰਜੂ ਐ। ਹਮ ਮੈਂ ਸਮਝ ਗਿਆ ਤੁਸੀ ਕੈ, ਕੀ ਕਹਿਣਾ ਚਾਹ ਰਹੇ ਹੋ।
ਬਹੁਤ ਚੰਗਾ ਐ ਮੁੰਡਾ।
ਲੱਲੂ ਪੰਜੂ ਐ।
ਨਹੀਂ।
ਅੱਛਾ, ਕਿੰਨਾ ਪੜਿਆ ਦਾ ਐ।
ਤੁਸੀਂ ਕੀ ਲੈਣਾ ਐ, ਮੈਂ ਨਹੀਂ ਦੱਸਦੀ ਉਹਨਾਂ ਦੇ ਬਾਰੇ ਚ ਕਿਸੇ ਨੂੰ।
ਠੀਕ ਕਿਆ, ਮੈਂ ਕਿਹੜਾ ਔ ਮੁੰਡੇ ਦੇ ਘਰ ਚਲਾ ਜਾਵਾਂਗਾ।
ਨਹੀਂ ਜੀ ਮੈਂ ਨੀ ਦੱਸਦੀ। ਚਲੋ, ਦੱਸ ਦਿੰਦੀ ਆ ਫਿਰ। ਹਾਂਜੀ, ਪੁੱਛ ਲੋ।
ਤੁਸੀਂ ਕੀ ਕਰਦੇ ਹੋ?
ਮੈਂ ਮੈਂ ਸਭ ਕੁਛ ਕਰ ਲੈਂਦੀ ਹਾਂ।
ਰੋਟੀ ਬਣਾ ਲੈਂਦੇ ਹੋ।
ਹਾਂਜੀ ਮੈਂ ਬਣਾ ਲੈਂਦੀ ਹਾਂ।
ਚਾਹ ਬਣਾ ਲੈਂਦੇ ਹੋ।
ਹਾਂਜੀ, ਚਾਹ ਵੀ ਬਣਾ ਲੈਂਦੀ ਹੈ।
ਕੱਪੜੇ ਪ੍ਰੈੱਸ ਕਰ ਲੈਂਦੇ ਹੌ।
ਹਾਂਜੀ, ਕਰ ਲੈਂਦੀ ਹ।
ਭਾੰਡੇ ਧੋ ਲੈਂਦੇ ਹੋ।
ਹਾਂਜੀ, ਮੈਂ ਕਰ ਲੈਂਦੀ ਹਾਂ ਇਹ ਛੋਟੇ-ਮੋਟੇ ਕੰਮ ਨੇ ਇਹ ਤਾ ਹੋ ਹੀ ਜਾਂਦੇ ਨੇ।
ਚਾੜੂ ਪੋਚਾ।
ਹਾਂਜੀ, ਉਹ ਵੀ ਕਰ ਲੈਂਦੀ ਹਾ।
ਅੱਛਾ, ਕਿੰਨੇ ਪੜ੍ਹੇਦੇ ਹੋ ਤੁਸੀਂ?
ਮੈਂ ਦਸਵੀਂ ਪਾਸ।
ਅੱਛਾ ਜੀ, ਵੈਰੀਗੂਡ। ਤੁਸੀਂ ਪੁੱਛ ਲਓ, ਮੇਰੇ ਕੋਲੋਂ ਕੁਛ।
ਤੁਸੀਂ ਕੀ ਕਰ ਲੈਂਦੇ ਹੋ?
ਮੈਂ-ਮੈਂ ਤੰਗ ਕਰ ਲੈਦਾ, ਆਪਣੇ ਘਰਦਿਆਂ ਨੂੰ ਤੰਗ ਕਰਦਾ ਵਾ ਸਵੇਰ ਤੋ ਲੈ ਕੇ ਰਾਤ ਤੱਕ।
ਔਰ।
ਮੈਂ ਬਹਨੇ ਬਣਾ ਲੈਂਦਾ ਵਾ
ਓਏ।
ਮੈਂ ਲੜਾਈ ਕਰ ਲੈਂਦਾ ਵਾਂ।
ਲੜਾਈ ਕਿਦੇ ਨਾਲ ਕਰਦੇ ਹੋ?
ਲੜਾਈ ਕਰਦਾ ਉਹਨਾ ਦੇ ਘਰਦਿਆਂ ਨਾਲ।
ਕਿਸ ਚੀਜ਼ ਦੀ? ਸੱਚੀ।
ਉਹ ਮੇਰੇ ਘਰ ਉਹ ਅਹ ਉਹ ਮੇਰੇ ਘਰ ਦੇ ਕਹਿੰਦੇ ਨੇ ਤੂੰ ਕੰਮ ਨੀ ਕਰਦਾ ਵੇਲਾ ਬੈਠਾ ਰਹਿੰਦਾ ਪੂਰਾ ਦਿਨ।
ਅੱਛਾ।
ਉਸ ਚੱਕਰ ਚ ਲੜਾਈ ਹੁੰਦੀ ਸਾਡੀ।
ਹੋਰ, ਫਿਰ ਤੁਹਾਡਾ ਵੀਆਹ ਕਦੋ ਹੈ?
ਮੇਰਾ ਵਿਆਹ ਜਲਦੀ। ਜਲਦੀ ਹੀ ਆਏ।
ਜਲਦੀ ਕਦੋਂ?
ਮੈਨੂੰ -ਮੈਨੂੰ ਕੁੜੀ ਥੋੜੀ, ਮੈਨੂੰ ਕੁੜੀ ਕਹਿੰਦੀ ਤੂੰ ਮੰਗਲੀ ਹੈਗਾ ਮੰਗਲੀ, ਮੈਨੂੰ ਪਤਾ ਨੀ ਮੰਗਲੀ ਕੀ ਹੁੰਦਾ? ਮੈਂ ਪੁੱਛਾਂ ਕਿਸੇ ਕੋਲ ਜਾ ਕੇ ਮੰਗਲੀ ਕੀ ਹੁੰਦਾ? ਉਹ ਦੱਸਾਂਗੇ।
ਦੇਖੋ, ਤੁਸੀਂ ਵਿਆਹ ਦੀ ਗੱਲ ਕੀਤੀ ਨਾ ਇੱਧਰ ਢੋਲ ਵੀ ਵੱਜ ਗਏ।
ਹੈਂ, ਕਿਦੀ ਬਰਾਤ ਜਾ ਰਹੀ ਹੈ?
ਬਰਾਤ ਜਾ ਰਹੀ ਹੈ ਉਹ ਵੈਸੀਂ, ਢੋਲ-ਤਾਸ਼ੇ ਭੱਜਰੇ
ਪਤਾ ਨਹੀ, ਢੋਲ ਵੱਜ ਰਿਹਾ ਕਿਸੇ ਦੀ ਬਰਾਤ ਤੇ ਜਾਰਹੀ ਹੋਏਗੀ।
ਅੱਛਾ, ਵਿਆਾਵਾਂ ਦਾ ਸੀਜਨ ਤੇ ਚੱਲ ਨੀ ਰਿਹਾ।
ਹਾਂਜੀ ਤੁਸੀਂ, ਮੰਗਲੀ ਦਾ ਬੋਲ ਰਹੇ ਸੀ ਕੁਛ।
ਹਾਂ, ਤੇ ਕੁੜੀ ਵਾਲੇ ਬਈ ਕਹਿੰਦੇ ਮੁੰਡਾ ਮੰਗਲੀ ਹੈਗਾ। ਅਹ ਇਦਾ ਦਾ ਵਿਆਹ ਹੋਵੇ। ਇਹਦਾ ਤਾਂ ਦਿੱਕਤ ਪਰੇਸ਼ਾਨੀ ਹੋਗੀ ਕੁੜੀ ਮੁੰਡੇ ਨੂੰ।
ਹਾਂਜੀ
ਹਮ ਅਸੀਂ ਅਸੀ ਅਤੇ ਜੀ ਮੰਨਦੇ ਨਹੀਂ ਇਸ ਚੀਜ਼ਾਂ ਨੂੰ ਕੁੜੀ ਆਲੇ ਕਦੇ ਅਸੀਂ ਮੰਨਦੇ ਹਾਂ। ਤਾਨੂੰ ਕਰਵਾਉਣਾ ਪਏਗਾ ਉਪਾਏ।
ਅੱਛਾ।
ਕਹਿੰਦੇ ਨਹੀਂ ਤੇ ਆਪਾਂ ਫਿਰ ਉਹ
ਹਾਂ ਕੀ।
ਕਹਿੰਦੇ ਨਹੀਂ, ਕਿ ਆਪਾਂ ਫਿਰ ਉਪਾ ਉਪਾਏ ਕਰਾਂਗੇ ਆਪ ਕੁਛ ਵੀ ਦੱਸਾਂਗੇ ਕੀ ਕਰਨਾ। ਜ ਜਿਹ ਬੰਦੇ ਕੋਲੋਂ ਉਹਨਾਂ ਨੇ ਅੱਛਾ।
ਅੱਛਾ।
ਫ਼ੇਰ ਦੇਖੋ। ਕਈ ਵਾਰ ਕਹਿੰਦੇ ਨੇ ਕੁਛ ਕੁੱਤੀ ਕ ਕਾਲੇ ਕੁੱਤੇ ਨਾਲ ਵੀਆ ਕਰਾਣਾ ਪਏਗਾ ਪਹਿਲੇ।
ਅੱਛਾ! ਐਸਾ ਕੁਛ ਤੇ ਨਹੀ ਹੁੰਦਾ।
ਮੈਂ ਇੱਕ ਫਿਲਮ ਦੇਖੀ ਸੀ, ਉਹਦੇ ਚ ਐਵੇਂ ਸੀ ਕਿ ਉਹ ਕੁੱਤੇ ਆ ਮੁੰਡੇ ਮੁ ਮੁਡੇ ਨੂੰ, ਨਹੀਂ ਕੁੜੀ ਨੂੰ ਕੁਛ ਦੋ ਦੋਸ਼ ਹੁੰਦਾ, ਤੇ ਕਹਿੰਦੇ ਨੇ ਪਹਿਲੇ ਮੁੰਡੇ ਦਾ ਵਿਆਹ ਕਾਲੇ ਕੁੱਤੇ ਨਾਲ ਕਰੋ, ਤੇ ਫੇਰ ਉਹਦਾ ਕੁੜੀ ਦਾ ਦੋਸ਼ ਖਤਮ ਹੋਏਗਾ। ਇਹ ਨਹੀਂ ਤੇ
ਜਿਹਨੂੰ ਜਿਹਨੂੰ ਹੁੰਦਾ ਹੈ ਨਾ ਉਹ ਉਹਦਾ ਕਰਵਾਉਂਦੇ ਹੋਣਗੇ।
ਅਰੇ ਨਹੀਂ, ਮੈਂ ਤੇ ਮੂਵੀ ਚ ਦੇਖਿਆ ਸੀ। ਉਹਦੇ ਚ ਕੁੜੀ ਨੂੰ ਦੋਸ਼ ਹੁੰਦਾ ਸੀ ਤੇ ਉਹ ਕਹਿੰਦੇ ਸੀ, ਮੁੰਡੇ ਨੂੰ ਪਹਿਲੇ ਉਹਦੇ ਨਾਲ ਅਹ ਕਾਲੇ ਕੁੱਤੇ ਨਾਲ ਵਿਆਹ ਕਰਨਾ ਪ
ਕੁੱਤਾ ਨੀ ਹੋਗਾ, ਕੁੱਤੀ ਹੋਏਗੀ ਉਹ ਫੇਿਰ
ਜ ਕੁੱਤੀ ਹੋਏਗੀ, ਕਾਲੀ ਕੁੱਤੀ ਨਾਲ ਵਿਆਹ ਕਰ ਕਾਲੀ ਕੁੱਤੀ ਨਾਲ ਵਿਆਹ ਕਰਨਾ ਪਏਗਾ, ਨਹੀਂ ਤੇ ਅਹ ਮੁੰਡਾ ਮਰ ਜੇਗਾ। ਵਿਆਹ ਤੋਂ ਬਾਅਦ, ਤੇ ਉਹ ਮੁੰਡੇ ਦਾ ਪਿਓ ਕਹਿੰਦਾ ਹ ਅ, ਨਹੀਂ ਹਾਂ ਨਹੀ ਤੇ ਕੁੜੀ ਮਰ ਜੇਗੀ। ਉਹ ਮੁੰਡੇ ਦਾ ਪਿਓ ਕਹਿੰਦਾ, ਮੁੰਡੇ ਦਾ ਪਿਓ ਕਹਿੰਦਾ ਬਿਮਾਰੀ ਮ ਬਮਾਰੀ ਮੇਰੇ ਮੁੰਡੇ ਨੂੰ ਐ, ਤੇ ਤੁਹਾਡੀ ਕੁੜੀ ਕੀ ਮਾਰਦ ਗੀ
ਹੈ।
ਹਾਂ ਹਾਂ ਹੋਰ ਸੁਣਾਓ।
ਬਸ ਤੇ ਬਾਕੀ ਐਸਾ ਕੁਛ ਨੀ ਹੁੰਦਾ ਮੰਗਲੀਕ ਵਗੈਰਾ। ਬਸ ਐ ਮਨ ਦਾ ਥੋੜਾ ਵਹਿਮ ਹੁੰਦਾ। ਚ ਰਹਿੰਦਾ ਕੀ ਬਾਅਦ ਚੋਂ ਕੁਛ ਹੋਏਗਾ ਤੇ ਨਹੀਂ ਗਲਤ ਅਪ ਨੀਂਹ ਤਸੱਲੀ ਆਸਤੇ ਕੋਈ ਨਾ ਕੋਈ ਕਰ ਹੀ ਲੈਂਦਾ ਹੈ।
ਕੀ ਗਲਤ ਹੋ ਸਕਦਾ ਵਿਆਹ ਤੋਂ ਬਾਅਦ?
ਗਲਤ ਤੇ ਕੁਛ ਨੀ ਹੁੰਦਾ ਸਭ ਕੁਛ ਆਪ ਆਪਣੇ ਹੱਥ ਚ ਹੀ ਹੁੰਦਾ ਜਿੰਨੇ ਸਹੀ ਚੱਲਣਾ, ਉਹਨੇ ਸਹੀ ਹੀ ਚੱਲਣਾ। ਬਸ ਇੱਕ ਤਰਫ ਤੂੰ ਬਸ ਜੋ ਡਰ ਹੁੰਦਾ ਉਹ ਨਿਕਲ ਜਾਂਦਾ, ਔਰ ਐਸਾ ਤਾਂ ਨੀ ਹੈ ਕਿ ਇਹ ਸਭ ਚੀਜ਼ਾਂ ਗਲਤ ਹੈ। ਉਹ ਵੀ ਤੇ ਲੋਕ ਨੇ ਨਾ ਜੋ ਇਨ ਸਭ ਚੀਜ਼ਾਂ ਨੂੰ ਮੰਨਦੇ ਨੇ।
ਉਥੇ ਮੰਦੇ ਨੇ ਤੇ ਫਿਰ ਉਹ ਵਹਿਮਾਂ ਭਰਮਾਂ ਚ ਜੀ ਰਹੇ ਨੇ ਨਾ।
ਹੁਣ ਅਗਰ ਇੰਨੀ ਦੁਨੀਆਂ ਮੰਨਦੀ ਹੈ।
ਨਹੀਂ ਬਸ ਇਹਨੀ ਦੁਨੀਆ ਨਹੀਂ ਵੀ ਨਹੀਂ ਮੰਨਦੀ ਤੇ ਇਨੀ ਦੁਨੀਆਂ ਬੋਲਦੀ ਤਾ ਹੈ ਜਿਹੜੀ ਨਹੀਂ ਮੰਨਦੀ ਉਹ ਉਹ ਸੁਖੀ ਹੀ ਨੇ ਜ਼ਿਆਦਾ।
ਕੋਈ ਗੱਲ ਨੀ ਨਹੀਂ ਨਹੀਂ ਮੈਂ ਨਹੀਂ ਮੰਨਦੀ।
ਅੱਛਾ ਜੇ ਤੁਹਾਡਾ ਘਰਵਾਲਾ ਮੰਗਲੀ ਹੋਇਆ ਫਿਰ ਕੀ ਕਰੋਗੇ ਤੁਸੀਂ।
ਕੋਈ ਗੱਲ ਨੀ।
ਜ ਤੁਸੀਂ ਉਪਾਅ ਨਹੀਂ ਕਰਵਾਓਗੇ।
ਹਾਂ। ਨਹੀਂ ਮੈਂ ਨਹੀਂ ਕਰਾਂਗੀ ਕੁਛ ਨਹੀਂ ਕਰਾਊਂਗੀ।
ਅੱਛਾ ਚਲੋ ਫਿਰ ਫਿਰ ਕਰਾਂਗੇ ਗੱਲ ਅਸੀਂ। ਤੁਹਾਡੇ ਨਾਲ ਗੱਲ ਕਰਕੇ ਬੜਾ ਚੰਗਾ ਲੱਗਿਆ ਜੀ।
ਹਾਂਜੀ ਚਲੋ।
ਓਕੇ ਜੀ ਸਤਿ ਸ੍ਰੀ ਅਕਾਲ ਜੀ।